ਹੈਲੋ।
ਹਾਂਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ? ਬਸ ਵਧੀਆ ਬਾਬਾ ਜੀ ਤੁਸੀਂ ਸੁਣਾਓ ਠੀਕ ਠਾਕ ਹੋ।
ਹਾਂਜੀ ਜੀ ਸਭ ਵਧੀਆ, ਚੱਲੀ ਜਾਂਦਾ ਬਸ।
ਹਾਂ ਇਹ ਤੇ ਹੈ ਹੀ ਹੈ, ਬਿਲਕੁਲ- ਬਿਲਕੁਲ ਹੋਰ ਸੁਣਾਓ ਜੀ। ਅੱਜ ਕਿੱਦਾਂ ਯਾਦ ਕੀਤਾ।
ਅੱਜ ਬਸ, ਕੋਈ ਕੰਮ ਹੀਂ ਸੀ ਕੋਈ ਬਸ।
ਅੱਛਾ, ਠੀਕ ਹੈ, ਅੱਛਾ ਵੈਸੇ ਨਹੀਂ ਕੰਮ ਵੈਸੇ ਨਹੀਂ ਫ਼ੋਨ ਕਰਨਾ।
ਜੀ ਤੁਹਾਨੂੰ ਤੁਹਾਨੂੰ ਕਿਸ ਕਰਕੇ ਪੜ੍ਹਾ-ਲਿਖਾ ਕੇ ਮਾਂ ਪਿਓ ਨੇ ਡਾਕਟਰ ਬਣਾਇਆ ਕਿ ਤੁਸੀਂ ਸਭ ਦੀ ਹੈਲਪ ਕਰ ਸਕੋ।
ਦੇਖੋ ਜੀ ਡਾਕਟਰ ਤਾਂ ਇਕ ਸੇਵਾ ਕਰਨ ਲਈ ਹੁੰ ਦਿਆ, ਠੀਕ ਹੈ ਨਾ ਠੀਕ ਹੈ। ਮੈਨੂੰ ਕੀ ਕਹਿੰਦੇ ਆ ਅੱਜ ਵੀ ਇੱਕ ਬੱਚਾ ਮਿਲਿਆ ਤੇ ਓਹ ਮੇਰੀ ਕਲੀਨਿਕ ਕਲੀਨਿਕ 'ਤੇ ਆਇਆ ਅੱਜ, ਤੇ ਓਹ ਮਤਲਬ ਉਹਨਾ ਦੇ ਨ, ਪੂਰੇ ਸਰੀਰ ਤੇ ਦਾਣੇ-ਦਾਣੇ ਹੋ ਗਏ।
ਅੱਛਾ ਜੀ।
ਤੇ ਔਨੂੰ, ਖਾਂਸੀ ਬਹੁਤ ਜਿਹਦਾ ਸੀ।
ਹਾਂਜੀ।
ਠੀਕ ਹੈ ਤੇ ਤੁਹਾਨੂੰ ਪਤਾ ਹੀ ਐ, ਅੱਜ-ਕੱਲ੍ਹ ਦੇ ਬੱਚੇ ਪਾਪੜ ਖਾਂਦੇ ਆ ਬਹੌਤ ਜੈਦਾ। ਅਹ, ਬਹੁਤ ਜ਼ਿਆਦਾ ਉਹਦੇ ਵਿੱਚ ਕੈਮੀਕਲ, ਪਾਏ ਜਾਂਦੇ ਹੈ। ਉਹਦੇ ਵਿੱਚ, ਆਰਟੀਫਿਸ਼ਲ ਫਲੇਵਰ, ਪਾਏ ਜਾਂਦੇ ਆ ਤੇ ਉਹ, ਬੱਚਿਆਂ ਦੇ ਲਈ ਤਾਂ ਖ਼ਾਸ ਘਰ, ਉਹਦੇ ਉਹ ਬੱਚਿਆਂ ਲਈ ਤਾਂ, ਖ਼ਾਸ ਕਰ ਬਹੁਤ ਨੁਕਸਾਨਦਾਇਕ ਹੁੰਦੇ ਹੈ।
ਬਿਲਕੁਲ ਜੀ।
ਉਹ ਵੇਖਣ ਵਿਚ ਤਾਂ, ਟੇਸਟੀ ਲੱਗਦਾ ਨੇ ਲੇਕਿਨ ਜਿਹੜੇ ਉਹਨਾਂ ਵਿੱਚ, ਕੈਮੀਕਲ ਪਾਏ ਹੁੰਦੇ ਨਾ ਉਹ ਬਹੁਤ ਹੀ, ਖ਼ਤਰਨਾਕ ਹੁੰਦੇ ਆ, ਬੱਚਿਆਂ ਦੇ ਲਈ ਤੇ ਖ਼ਾਸ ਕਰ ਤੇ ਮੈਂ ਉਹਨਾਂ ਨੂੰ, ਇਹੀ ਕਿਹਾ ਕਿ ਦੇਖੋ ਇਹ ਆਪਣਾ, ਬੱਚਿਆਂ ਤੋਂ ਦੂਰ ਰੱਖੋ। ਠੀਕ ਹੈ, ਜੀ ਲੇਕਿਨ ਅੱਜ -ਕੱਲ੍ਹ ਦੇ ਮਾਂ ਪਿਓ ਕਿੱਥੇ ਮੰਨਦੇ ਆ। ਉਹ ਕਹਿੰਦੇ, ਆ ਚਲੋ ਪੰਜ ਰੁਪਏ ਹਾਂ ਪੰਜ ਰੁਪਏ, ਟਲ ਰਿਹਾ ਬੱਚਾ ਟਾਲ ਦੋ ਦਸ ਰੁਪਏ ਦੇ ਦੋ ਟਲ ਜਾਏਗਾ। ਲੈ ਬਈ, ਖਾ ਲੈ ਕੁੁਰਕਰੇ, ਲੇਕਿਨ ਜਦੋਂ ਬਾਅਦ ਚੋਂ ਅਹ ਮਤਲਬ, ਬਿਮਾਰੀਆਂ ਹੋ ਜਾਂਦੀਆਂ, ਛੋਟੀ- ਛੋਟੀ ਉਮਰ ਵਿੱਚ। ਮੈਂ ਬਹੁਤ, ਖ਼ਤਰਨਾਕ ਭਿਆਨਕ ਬਿਮਾਰੀਆਂ, ਦੇਖੀਆਂ ਬੱਚਿਆਂ ਨੂੰ ਹੁੰਦੇ।
ਹਾਂ ਇਹ ਤਾਂ ਹੈ ਹੀ, ਮੈਂ ਵੀ ਉਹੀ ਪੁੱਛਣਾ ਸੀ ਵੀ ਮੈਨੂੰ ਨਾ ਜਿਵੇਂ? ਐਲਰਜੀ, ਹੋ ਜਾਂਦੀ ਹੈ ਬਾਹਵਾਂ 'ਤੇ ਨਾ ਮਤਲਬ ਕਿ, ਜਿਸ ਦਿਨ ਓਇਲੀ ਵਗੈਰਾ ਖਾਵਾ ਨਾ ਕੁਝ ਅਤੇ ਖ਼ਾਰਿਸ਼ ਕਰਦੇ ਆ ਨਾ ਜਿਵੇਂ, ਤੱਫੜ ਨਹੀਂ ਪੈ ਜਾਂਦੇ
ਹਮ- ਹਮ- ਹਮ- ਹਮ।
ਉੱਦਾਂ ਬੈਠ ਜਾਂਦੇ ਨੇ, ਮੋਟੇ- ਮੋਟੇ। ਤੇ ਮਤਲਬ ਮੈਂ ਥੋੜ੍ਹੀ ਮੈਡੀਸਿਨ, ਖਾ ਲਈਏ ਬਹੁਤ ਜ਼ਿਆਦਾ, ਉਹ ਕਹਿੰਦੇ ਨੇ ਬੀ ਏ ਨਾ ਕਿ ਤੁਹਾਨੂੰ, ਡਸਟ ਵਗੈਰਾ ਤੋਂ ਐਲਰਜੀ ਹੁੰਦੀ ਹੈ, ਇਹਦੀ ਅੱਜ ਤੱਕ ਦਵਾਈ ਨਹੀਂ ਬਣੀ।
ਦੇਖੋ ਜੀ, ਪਤਾ ਕੀ ਹੈ ਅਗਰ ਜਿਸ ਤਰ੍ਹਾਂ ਹੁਣ, ਅ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ, ਡਸਟ ਤੋਂ ਅਲਰਜੀ ਹੈ, ਕਿਸੇ ਨੇ ਤੁਹਾਨੂੰ ਡਾਕ ਡਾਕਟਰ ਨੇ ਦੱਸਿਆ, ਜਾਂ ਕਿਸਨੇ ਦੱਸਿਆ, ਜਾਂ ਤੁਸੀਂ ਚੈੱਕ ਕਰਾਇਆ ਸੀ।
ਮੈਨੂੰ, ਜ ਜਦੋਂ ਖਾਰਿਸ਼ ਹੁੰਦੀ ਹੈ ਤਾਂ, ਫਿਰ ਮੈਂ ਕਹਿੰਦੀ ਹਾਂ ਕਿ ਚੱਲ ਮੈਂ ਦਿਖਾ ਦਵਾਈ ਲੈ ਕੇ ਆਵਾਂ, ਤੇ ਓਹ। ਉਹ ਉਹਨਾਂ ਨੂੰ ਦਿਖਾਇਆ, ਸਗੋਂ ਸਿਵਲ ਵਾਲਿਆਂ ਨੂੰ ਦਿਖਾਇਆ ਮੈਂ ਕਿਹਾ, ਚਲੋ ਜ਼ਿਆਦਾ ਐਕਸਪੀਰੀਅੰਸ ਵਾਲੇ ਹੁੰਦੇ ਨੇ, ਉਹ ਕਹਿੰਦੇ, ਬਈ ਇਹਦੀ ਤਾਂ ਅੱਜ ਤੱਕ ਦਵਾਈ ਨਹੀਂ, ਬਣੀ ਜੀ। ਕਹਿੰਦੇ, ਐ ਇਹ ਕਿ ਫ ਆਈ ਆਪਣੇ--ਆਪਣੇ ਸਰੀਰ ਦਾ ਹਿਸਾਬ ਹੈ, ਕਈਆਂ ਨੂੰ ਡਸਟ ਤੋਂ ਐਲਰਜੀ ਹੁੰਦੀ ਹੈ, ਕਈਆਂ ਨੂੰ ਤੁਸੀਂ ਓਇਲ ਵਗੈਰਾ ਖਾਧਾ, ਉਹਦੇ ਨਾਲ ਤੁਹਾਨੂੰ ਐਲਰਜੀ ਹੁੰਦੀ ਵੀ ਹੈ।
ਹਮ।
ਫੇਰ ਉਹ ਕੋਈ ਗੋਲੀ, ਦੇ ਦਿੰਦੇ ਨੇ, ਗੋਲੀ ਜ਼ਰੂਰ, ਇੱਕ ਚਾਲੀ ਕੁ ਪੰਜਾਹ ਰੁਪਏ ਦੀ ਇੱਕ ਗੋਲੀ ਹੈ, ਉਹ ਖਾ ਲਓ ਅਤੇ ਫਿਰ ਹਫ਼ਤਾ ਦੱਸ ਦਿਨ ਨਹੀਂ ਹੁੰਦੀ।
ਤੇ ਦੇਖੋ, ਪਹਿਲੇ ਪਹਿਲੀ ਗੱਲ ਤਾਂ ਇਹ ਹੈ ਕਿ, ਅਗਰ ਉਹਨਾਂ ਨੇ ਤੁਹਾਨੂੰ ਕਿਹਾ, ਨਾ ਡਸਟ ਤੋਂ ਅਲਰਜੀ ਹੈ। ਤੇ ਤੁਸੀਂ ਥੋੜਾ ਡਸਟ ਤੋਂ, ਬਚਾਓ ਕਰ ਲਓ, ਕਿਉਂਕਿ, ਅ ਟ੍ਰੀਟਮੈਂਟ ਤੋਂ ਅੱਛਾ
ਡਸਟ ਦੇਖੋ ਘਰ ਹੁਣ ਰਹਿਣਾ, ਦੇਖੋ ਆਪਣੇ ਰੂਮ ਦੀ ਡਸਟਿੰਗ ਵਗੈਰਾ ਤਾਂ ਦੇਖੋ ਰੋਜ਼, ਕਰਨੀ ਹੁੰਦੀ ਹੈ।
ਨਹੀਂ ਦੇਖੋ, ਪਤਾ ਕੀ ਇੱਕ ਤਾਂ ਤੁਸੀਂ ਮੂੰਹ ਟੱਕ ਰੱਕ ਕੇ ਚੁੰਨੀ ਬੰਨ ਕੇ ਤੇ ਤੁਸੀਂ ਤਾਂ ਡਸਟਿੰਗ ਵਗੈਰਾ ਕਰਿਆ ਕਰੋ। ਉਹਦੇ ਕਾਰਨ ਕੀ ਹੈ, ਕਿ ਜਿਹੜਾ ਇਫੈਕਟ ਸੌ ਪ੍ਰਸੈਂਟ ਪੈਣਾ ਉਹ ਤੁਹਾਨੂੰ ਪੰਜਾਹ ਪ੍ਰਸੈਂਟ ਪਏਗਾ ਠੀਕ ਹੈ, ਤੁਸੀਂ ਕੁਝ ਅ ਕੀ ਕਹਿੰਦੇ ਆ, ਆਪਣਾ ਸ਼ੋਪ ਵਗੈਰਾ ਜਿਹੜਾ ਤੁਸੀਂ ਸਾਬਣ ਵਗੈਰਾ ਯੂਜ ਕਰਦੇ ਹੋ, ਸਾਬਣ ਦਾ ਜਿਹੜਾ ਤੁਸੀਂ ਪ੍ਰਯੋਗ ਕਰਦੇ ਹੋ। ਉਹ ਅੱਛੇ ਵਾਲਾ ਬ੍ਰਾਂਡਡ ਸ਼ੈਂਪੂ ਲੈ ਕੇ ਆਓ।
ਨਹੀਂ ਵੈਸੇ ਮੈਂ ਤਾਂ ਇਸੇ ਕਰਕੇ ਮੈਨੂੰ ਇਹ ਹੁੰਦਾ, ਕਿ ਸਾਰੇ ਸਾਬਣ ਦੇ ਵਿੱਚ ਕੁਛ ਨਾ ਕੁਛ। ਕੈਮੀਕਲ ਹੁੰਦਾ।
ਹੁੰਦੇ ਆ ਲੇਕਿਨ ਤੁਸੀਂ ਡਿਟੋਲ। ਟੋਲ ਵਗੈਰਾ ਦਾ ਸਾਬਣ ਯੂਜ ਕਰੋ, ਅੱਛਾ ਜੀ।
ਮੈਂ ਜੋੌਨਸਨ ਹੀ ਲਗਾਨੀ ਆ। ਦੇਖੋ ਤੇ ਬੱਚਿਆਂ ਵਾਲਾ ਹੁੰਦਾ, ਉਹਦੇ ਵਿੱਚ ਕੀ ਪਾਣਾ ਉਹਨਾ ਨੇ ਆ ਜਾ ਕੇ ਦੁੱਧ। ਦੁੱਧ ਦਾ ਹੀ ਕਹਿੰਦੇ ਨੇ, ਬਣਿਆ ਹੁੰਦਾ ਉਹ।
ਮੈਂ ਤੁਹਾਨੂੰ ਫੇਰ ਇੱਕ ਤੁਹਾਨੂੰ ਸੋਲਿਊਸ਼ਨ ਦੱਸਦਾ ਵਾਂ। ਤੇ ਜਿਸ ਤਰ੍ਹਾਂ ਹੁਣ ਅਸੀਂ ਨਹਾ ਕੇ ਆਏ ਨਾ, ਨਹਾਉਣ ਤੋਂ ਬਾਅਦ ਇੱਕ ਸੋਲਿਊਸ਼ਨ ਆਦਾ।
ਅੱਛਾ ਜੀ।
ਹਾਂ ਉਹ-ਉਹ ਸੋਲਿਊਸ਼ਨ ਜੈਲ ਵਰਗਾ ਹੁੰਦਾ। ਉਹ ਤੁਸੀਂ ਮਤਲਬ ਬੋਡੀ ਤੇ ਲਗਾਓਗੇ। ਤੇ ਕਿਸੇ ਤਰ੍ਹਾਂ ਦੀ ਫੰਗਲ ਇਨਫੈਕਸ਼ਨ ਨੀ ਹੋਏਗੀ। ਅੱਛਾ।
ਹਾਂਜੀ, ਉਹ ਵੀ ਬਹੁਤ ਉਹ ਤਾਂ ਮੈਨੂੰ ਕੁਵਾਰਿਆਂ ਤੋਂ ਵੀ ਹੈਗੀ ਸੀ। ਮੈਂ ਬਹੁਤ ਲੋਸ਼ਨ ਲਗਾਦੀ ਹੁੰਦੀ ਸੀ ਨਾ। ਮਤਲਬ ਲਗਾ ਕੇ, ਉਹਨੂੰ ਫੇਰ ਨਹਾਦੇ ਨੇ।
ਅੱਛਾ-ਅੱਛਾ, ਨਹੀਂ-ਨਹੀਂ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਉਹ ਲੋਸ਼। ਨਹਾ ਕੇ ਬਾਅਦ ਲਗਾਦੇ ਐ।
ਅੱਛਾ-ਅੱਛਾ, ਨਹੀਂ-ਨਹੀਂ।
ਔ ਹਾਂ ਹਾਂ। ਫਿਰ ਉਸ ਤੋਂ ਬਾਅਦ ਫਿਰ ਮਾ ਦਰਸ਼ਨ ਵਗੈਰਾ ਅੱਛਾ-ਅੱਛਾ, ਠੀਕ ਹੈ ਠੀਕ ਹੈ। ਚਲੋ ਵੈਸੇ ਤੁਸੀ ਅੱਜ-ਤੱਕ ਆਪਣਾ ਬਲੱਡ ਵਗੈਰਾ ਟੈਸਟ ਕਰਾਇਆ।
ਬਲੱਡ ਕਰਵਾਇਆ, ਟੈਸਟ ਦਿੱਕਤ ਕੋਈ ਨਹੀਂ ਬਲੱਡ ਚ ਤੇ।
ਲੜਨ 'ਚ ਕੋਈ ਦਿੱਕਤ ਨੀ ਲ ਫਿਰ ਏ ਤੁਸੀਂ ਮੈਨੂੰ ਹੁਣੇ ਸਟਾਰਟਿੰਗ ਵਿੱਚ ਕਿਹਾ ਨਾ ਤੁਸੀਂ ਮੈਨੂੰ ਕਿ ਡਸਟ ਤੋਂ ਲੱਗੀ ਐ, ਫੇਰ ਤੁਸੀਂ ਡਸਟ ਤੋਂ ਥੋੜ੍ਹਾ ਬਚਾਓ ਕਰੋ, ਸਮੱਸਿਆ ਹੱਲ ਆਪਣੇ ਆਪ ਹੀ ਹੋ ਜਾਏਗਾ ਜੇ ਤਾਨੂੰ ਕੋਈ ਦਵਾਈ ਸ਼ੂਟ ਨੀ ਕਰੀ ਨਾ, ਤਾਂ ਤੁਸੀਂ ਪਰਏਜ਼ ਕਰੋ ਪ੍ਰੇਜਨਾ ਕੀ ਹੁੰਦਾ ਹੈ, ਅੱਧੀ ਬਿਮਾਰੀ ਦਾ ਇਲਾਜ ਆਪਣੇ ਆਪ ਹੋ ਜਾਂਦਾ ਹਾਂ ਕੁਛ ਔਰ ਕੁਛ ਥੋੜੀ ਬੋਤੀ ਯੋਗਾ ਸੈਰ ਵਗੈਰਾ ਕਰਿਆ ਕਰੋ, ਹਰੀ ਸਬਜ਼ੀਆਂ ਖਾਇਆ ਕਰੋ
ਹਾਂਜੀ, ਯੋਗਾ ਵਗੈਰਾ ਤਾਂ ਆਪਾਂ ਰੋਜ਼ ਕਰੀ ਦੀਏ ਸਵੇਰੇ ਨਾ ਮੋਰਨਿੰਗ ਉੱਪਰ ਚਲੇ ਜਾਈਦਾ
ਹੂੰ-ਹੂੰ। ਹਾਂ-ਹਾਂ, ਬਹੁਤ ਅੱਛੀ ਗੱਲ ਹੈ। ਤੇ ਹਰੀ ਸਬਜ਼ੀਆਂ ਖਾਣ ਨਾਲ ਅਹ ਕੀ ਹੁੰਦਾ, ਉਹਦੇ ਚ ਐਂਟੀ। ਆਕਸੀਡੈਂਟ ਹੁੰਦੇ ਨੇ, ਬਹੁਤ ਜ਼ਿਆਦਾ ਜਿਹੜੇ ਸਰੀਰ ਦੀ ਮਤਲਬ।
ਘੀਆ, ਤੋਰੀ, ਭਿੰਡੀ, ਹੈਗੀ ਉਹ ਤਾਂ ਖਾਂਦੇ ਨਹੀਂ ਅਸੀਂ।
ਦੇਖੋ ਪਤਾ ਕੀ ਹੈ। ਇਹ ਇਹ ਚੀਜ਼ ਲੱਗਦੀ ਬੇਕਾਰ ਹੈ, ਲੇਕਿਨ ਇਹਨਾਂ ਦੇ ਜਿਹੜੇ ਗੁਣ ਹੈ ਨਾ। ਉਹ ਬਹੁਤ ਅੱਛੇ ਗੁਣ ਹੈਗੇ ਨੇ, ਉਹ ਸਿਹਤ ਲਈ ਬਹੁਤ ਅੱਛੇ ਆ। ਹੈਂ, ਤੁਸੀਂ ਉਹ ਉਹ ਚੀਜ਼ ਉਹ ਚੀਜ਼ ਖਾਇਆ ਕਰੋ। ਇਹਦੇ ਵਿੱਚ ਐਂਟੀ ਆਕਸੀਡੈਂਟ ਹੁੰਦੇ ਨੇ ਬਹੁਤ ਜ਼ਿਆਦਾ। ਜਿਹੜੇ ਸਾਡੇ ਸਰੀਰ ਲਈ, ਰੋਗ ਪ੍ਰਤੀਰੋਧਕ ਕਸ਼ਮਤਾ ਜਿਹੜੀ ਹੁੰਦੀ ਨਾ ਉਹ ਵਧਾਉਂਦੇ ਨੇ, ਰੋਗ ਨੂੰ ਲੜਨ ਦੀ ਸ਼ਕਤੀ ਵਧਾਉਂਦੇ ਨੇ। ਤੁਸੀਂ ਇਹ ਕਿਉਂ ਨਹੀਂ ਲੈਂਦੇ ਤੁਸੀਂ ਹਰੀ ਚੀਜਾਂ ਖਾਇਆ ਕਰੋ। ਹਾਂ ਇਹ ਤਾਂ ਹੈ ਸਹੀ ਗੱਲ ਏ। ਹੂੰ
ਹੁਣ ਤੁਸੀਂ ਕਿਹਾ ਕਿ ਓਇਲੀ ਓਇਲੀ ਵੀ ਤੁਸੀਂ ਬੰਦ ਕਰਦੋ ਤੇ ਅੱਛੀ ਗੱਲ ਏ। ਕਿਉਂਕਿ ਇਹ ਅ ਸਾਡੇ ਖੂਨ ਦੇ ਵਿੱਚ ਨਾ, ਖੂਨ ਨੂੰ ਗਾੜਾ ਕਰਦੇ ਨੇ। ਗਾੜਾ ਮਤਲਬ ਕੈਲਸਟ੍ਰੋਲ ਹੁੰਦੇ ਸਾਡੇ ਫਿਰ ਵੀ, ਦਿੱਕਤ ਹਾਂ ਮੈਂ ਤੁਹਾਨੂੰ ਕਹਿ ਤਾ ਰਿਹਾ ਜੇ ਜੇ ਕੋਈ ਚੀਜ਼ ਨਹੀਂ ਛੂਟ ਕਰਦੀ ਨਾ, ਤੇ ਉਹ ਤੁਹਾਨੂੰ ਖਾਣੀ ਨੀ ਚਾਹੀਦੀ। ਕਿਉਂਕਿ ਫੇਰ ਫਾਇਦਾ ਕੀ ਹੈ ਅ ਤੁਸੀਂ ਵੀਹ ਰੁਪਏ ਦਾ ਬਰਗਰ ਖਾਓਗੇ। ਤੇ ਤੁਸੀਂ ਅ ਦੋ ਹਜ਼ਾਰ ਰੁਪਏ ਦਵਾਈ ਲੈ ਕੇ ਆਓਗੇ, ਉਸ ਚੀਜ਼ ਦਾ ਤੇ ਕੋਈ ਫਾਇਦਾ ਨੀ ਨਾ। ਤੇ ਇਸ ਤੋਂ ਅੱਛਾ ਹੈ ਕਿ ਅਹ ਦਵਾਈ ਨਾਲੋਂ ਪਰਹੇਜ਼ ਚੰਗਾ।
ਹਾ ਹੁਣ ਕਿਸੇ ਨੇ ਦੱਸਿਆ ਸੀ ਬਈ ਪਤਾ ਨੀਂ, ਕਿੱਥੇ ਨਾ ਅਸੀ ਇਹ ਸਕਿੰਨ ਦਾ ਟੈਸਟ ਕਰਨਗੇ। ਫੇਰ ਉਹ ਦੱਸ ਸਕਦੇ ਨੇ ਬਈ ਕੀ ਦਿੱਕਤ ਏ।
ਤੁਸੀਂ ਸਕਿੰਨ ਵਾਲੇ ਡਾਕਟਰ ਨੂੰ ਵੀ ਦਿਖਾਲੋ ਅਸੀਂ ਤੇ ਚਲੋ ਛੋਟੇ-ਮੋਟੇ ਛੋਟੇ ਡਾਕਟਰ ਹੈਗੇ ਆ, ਐਮ ਬੀ ਬੀ ਐਸ ਡਾਕਟਰ ਹੈਗੇ ਆ। ਤੁਸੀਂ ਕੋਈ ਫਿਜੀਸ਼ੀਅਨ ਨੂੰ ਦਿਖਾ ਲੋ ਅੱਛੇ ਡਾਕਟਰ ਨੂੰ ਦਿਖਾ ਲੋ, ਜੋ ਕਿ ਤੁਹਾਡੀ ਸਮੱਸਿਆ ਦਾ ਹੱਲ ਕਰ ਸਕੇ, ਠੀਕ ਐ ਨਾ।
ਹਾਂਜੀ
ਹੂੰ-ਹੂੰ ਹੋਰ ਸੁਣਾਓ ਜੀ?
ਦਿਖਾਣਾ ਈ ਪੈਣਾ ਜੀ ਦਿੱਕਤ ਹੋ ਜਾਂਦੀ ਬੜੀ ਕਿਸੇ ਟਾਈਮ ਨਾ
ਹਾਂਜੀ-ਹਾਂਜੀ ਹੋਰ ਸੁਣਾਓ ਜੀ ਕੋਈ ਨਵੀਂ ਤਾਜ਼ੀ?
ਬਸ ਜੀ ਵਧੀਆ। ਈ ਮੇਲ ਵਗੈਰਾ
ਅੱਛਾ ਜੀ, ਹਾਂ ਬਸ ਡਿਨਰ ਡਿਨਰ ਵਗੈਰਾ ਕਰ ਲਿਆ, ਤੁਸੀਂ ਕਰ ਲਿਆ?
ਹਾਂਜੀ।
ਅੱਛਾ, ਕੀ ਬਣਾਇਆ ਫਿਰ ਅੱਜ ਤੁਸੀ?
ਅੱਜ ਇਸ ਟਾਈਮ ਸਮਝ ਤੇ ਆਂਦੀ ਨੀ ਪਈ ਸੀ। ਦਾਲ ਧਰ ਦਿੱਤੀ, ਮੈਂ ਕਿਹਾ ਚਲੋ ਦਾਲ ਹੀ ਖਾ ਲੈਂਦੇ ਹਾਂ ਅੱਜ।
ਅੱਛਾ ਠੀਕ ਏ ਠੀਕ ਏ। ਚਲੋ ਅੱਛੀ ਗੱਲ ਐ, ਦਾਲ ਵੀ ਖਾਣੀ ਚਾਹੀਦੀ ਐ ਉਹਦੇ ਚ ਬਹੁਤ ਸਾਰੇ ਅ ਪ੍ਰੋਟੀਨ ਹੁੰਦੇ ਐ।
ਸਾਡੇ ਘਰ ਇੱਕੋ ਹੀ ਬਣਦੀ ਏ ਮਾਂਹ ਛੋਲਿਆਂ ਦੀ, ਉਹ ਵੀ ਸਰਦਾਰ ਜੀ ਖਾਂਦੇ ਨੇ ਇਹਨਾਂ ਨੇ ਹੋਰ ਕੋਈ ਦਾਲ ਨੀ ਖਾਣੀ ਹੁੰਦੀ।
ਅੱਛਾ ਠੀਕ ਆ ਠੀਕ ਆ ਚਲੋ ਅੱਛੀ ਗੱਲ ਏ ਦੇਖੋ ਅ ਸਰੀਰ ਨੂੰ ਯਾ ਆਪਣੇ ਨੂੰ ਕੋਈ ਚੀਜ਼ ਪਸੰਦ ਹੋਣੀ ਚਾਹੀਦੀ ਏ ਰੋਟੀ ਦਾ ਮਤਲਬ ਹੈ ਰੋਟੀ ਅਗਰ ਖੁਸ਼ ਹੋ ਕੇ ਖਾਓਗੇ, ਤਾਂ ਉਸ ਹਿਸਾਬ ਨਾਲ ਈ ਸਾਡਾ ਸਰੀਰ ਬਣੇਗਾ।
ਹੂੰ, ਹਾਂਜੀ ਇਹ ਤੇ ਹੈ ਈ ਏ।
ਬਾਕੀ, ਹੋਰ ਮੇਰੇ ਲਈ ਕੋਈ ਸੇਵਾ ਦੱਸੋ।
ਬਸ ਜੀ ਫੇਰ ਕਦੀ ਮੁਸੀਬਤ ਆਏਗੀ ਤਾਂ ਫੇਰ ਤੁਹਾਨੂੰ ਯਾਦ ਕਰ ਲਾਂਗੇ।
ਵੈਸੇ ਤਾਂ ਮੈਂ ਸੇਵਾ ਕਰਨ ਲੈਕ ਹੈ ਨੀ ਕਿਉਂਕਿ ਤੁਸੀਂ ਬਹੁਤ ਵੱਡੇ ਇਨਸਾਨ ਹੋ ਮੈਂ ਇੱਕ ਛੋਟਾ ਜਿਹਾ ਇਨਸਾਨ
ਨਾਂ ਜੀ ਨਾਂ ਬਸ ਇਹ ਗੱਲ ਕੀਹ ਕੇ ਸ਼ਰਮਿੰਦਾ ਨਾ ਕਰੋ,
ਨਈ ਜੀ ਨਈ ਐਸੀ ਗੱਲ ਨੀ ਹੈਗੀ, ਦੇਖੋ ਸ਼ਰਮਿੰਦਗੀ ਆਲੀ ਗੱਲ ਹੈ ਹੀ ਨਹੀਂ।
ਅੱਛਾ ਜੀ।
ਹਾਂਜੀ, ਹਾਂਜੀ, ਹਾਂਜੀ ਤੇ ਤੁਸੀਂ ਫੇਰ ਵੀ ਤੁਸੀਂ ਇੱਕ ਵਾਰੀ ਮੈਨੂੰ ਕਲੀਨਿਕ ਮਿਲ ਲੈਣਾ। ਤੇ ਕਲੀਨਿਕ ਆ ਕੇ, ਤੇ ਹੋ ਸਕਦਾ, ਹਾਂ ਠੀਕ ਹੈ ਜੀ, ਓਕੇ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਓਕੇ।